ਹੈਲੋ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਯਾਦ ਕੀਤਾ ਫਿਰ ਤੁਸੀਂ ਵਧੀਆ। ਤੁਸੀਂ ਸੁਣਾਓ ਕਿਵੇਂ ਨੇਂ? ਸਾਰੇ!
ਵਧੀਆ ਵਧੀਆ ਹੋਰ ਕੀ ਕਰ ਰਹੇ ਹੋ
ਕੁਛ ਨੀ ਬਸ ਬੈਠੀ ਸੀ ਮੈਂ ਨਾ ਜਰਾ ਇਹ ਦੁਪੈਹਰੇ ਸੌ ਗਈ ਸੀ ਥੋੜ੍ਹਾ ਜਿਹਾ, ਫਿਰ ਹੁਣ ਉੱਠੇ ਸੀ!
ਹੋਰ ਛੁੱਟੀਆਂ ਪੈ ਗਈਆ ਨੇ?
ਹਾਂਜੀ ਹਾਂਜੀ ਐ ਬਸ ਛੁੱਟੀਆਂ ਹੀ ਚੱਲਦੀ ਪਈਆਂ ਕੋਲੇਜ ਤੋਂ ਫ੍ਰੀ ਹੋਈ ਆਂ!
ਅੱਛਾ ਅੱਛਾ ਹੋਰ ਕਿਤੇ ਘੁੰਮਣ ਦਾ ਪਲੈਨ ਨੀ ਬਣਾਇਆ
ਨਹੀਂ ਨਹੀਂ ਹਾਲੇ ਤਾਂ ਨਹੀਂ ਹੱਲੇ ਬਸ ਇੱਕ ਦੋ ਦਿਨ ਹੋਏ ਨੇਂ ਪ! ਰ ਹੋਏ ਨੇ ਸੋਚ ਰਹੇ ਸੀ ਅਸੀਂ ਕੀ ਜਾਈਏ? ਹੁਣ ਤੁਹਾਡਾ ਫੋਨ ਆਇਆ, ਤੁਸੀਂ ਵੀ ਨਾਲ ਹੀ ਚੱਲੋ ਮੈਂ ਤਾਂ ਕਹਿੰਦੀ ਹਾਂ!
ਮੈਂ ਤਾਂ ਖੁਦ ਹੀ ਬਣਾਇਆ ਸੀਗਾ, ਆਪਾਂ ਤਾਂ ਖੁਦ ਪਲੈਨ ਬਣਾ ਰਹੇ ਸੀ ਸਾਰੇ ਨਾ, ਤੇ ਮੈਂ ਕਿਹਾ ਪੁੱਛਾਂ ਤੁਹਾਨੂੰ ਤੁਸੀਂ ਵੀ ਚੱਲਦੇ ਹੋ ਨਾਲ ਤੇ ਚੱਲਣੇ ਆ!
ਨਹੀਂ ਨਹੀਂ ਸਗੋਂ ਇਹ ਤਾਂ ਤੁਸੀਂ ਬੜੀ ਵਧੀਆ ਗੱਲ ਕੀਤੀ! ਚਲੋ ਯਾਦ ਤਾਂ ਕੀਤਾ ਕਿਸੇ ਬਾਨੇ, ਕਿੱਥੇ ਜਾਣ ਦਾ ਪਲੈਨ ਹੈ ਫਿਰ?
ਅਸੀਂ ਸੋਚ ਰਹੇ ਹਾਂ, ਇੱਧਰ ਮਸੂਰੀ ਵੱਲ ਜਾਈਏ!
ਅੱਛਾ ਅੱਛਾ, ਨਹੀਂ ਹੁਣ ਤਾਂ ਜਿਵੇਂ ਗਰਮੀ ਬੜੀ ਪੈ ਰਹੀ ਹੈ ਇੱਥੇ, ਉੱਥੇ ਥੋੜ੍ਹਾ ਠੰਢਾ ਮੌਸਮ ਹੋਏਗਾ ਹਨਾ?
ਹਾਂਜੀ ਹਾਂਜੀ ਬੱਸ ਨਾਲੇ ਐਵ ਹੈ, ਤੇ ਇੱਕ ਤਾਂ ਨਾ ਓਧਰ ਆਪਾਂ ਜਾ ਰਹੇ ਹਾਂ ਜਿਸ ਸਾਈਡ ਪਹਾੜ ਵਗੈਰਾ! ਉੱਤੇ ਵੀ ਜਾਵਾਂਗੇ ਨਾ, ਤੇ ਉੱਥੇ ਆਪਾਂ ਨਾ ਐਕਟਿਵਾ ਰੇਂਟ ਕਰਕੇ ਜਾ ਸਕਦੇ ਹਾਂ! ਤੇ ਓਧਰ ਉੱਤੇ ਹੋਰ ਪਹਾੜਾਂ ਵਿੱਚ ਘੁੰਮ ਕੇ ਘੁੰਮ ਫਿਰ ਕੇ ਆਵਾਂਗੇ! ਅਸੀਂ ਇਸੇ ਪਲਾਨ ਤਾਂ ਆਪਾਂ ਸਾਰਾ ਬਣਾਇਆ, ਅਸੀਂ ਹੁਣ ਆਪਾਂ ਬੰਦੇ ਇਕੱਠੇ ਕਰ ਰਹੇ ਹਾਂ ਕਿਹੜਾ ਕਿਹੜਾ ਜਾਏਗਾ?
ਹਾਂਜੀ ਹਾਂਜੀ ਇਹ ਤਾਂ ਹੈ ਹੀ, ਚਲੋ ਹੁਣ ਮੈਂ ਵੀ ਫਿਰ ਤੁਹਾਡੇ ਨਾਲ ਹੀ ਚੱਲਣੀ ਹਾਂ! ਮੈਨੂੰ ਦੱਸਣਾ ਕਿੰਨੇ ਦਿਨਾਂ ਤੱਕ ਜਾਣਾ ਫਿਰ?
ਆਪਾਂ ਚੱਲੇ ਆ, ਬਸ ਦਸ ਤਰੀਕ ਨੂੰ ਆਪਾਂ ਸੋਚ ਰਹੇ ਆ ਜਾਣ ਦਾ!
ਅੱਛਾ ਅੱਛਾ, ਟਿਕਟਾਂ ਵਗੈਰਾ ਬੁੱਕ ਕਰਾਣੇ ਹਾਂ ਫਿਰ ਹੈਨਾ?
ਬਸ ਅਸੀਂ ਗੱਡੀ ਕਰਾਣੀ ਹੈ, ਆਪਾਂ ਉਹੀ ਸੋਚ ਰਹੇ ਹਾਂ ਜੇ ਤੇ ਬੰਦੇ ਹੋਣਗੇ ਜ਼ਿਆਦਾ! ਫੇਰ ਤਾਂ ਇੱਕ ਟਰੈਵਲਰ ਕਰਾ ਲਾਂਗੇ ਵੀ ਵੀਹ ਪੱਚੀ ਜਣੇ ਉਸ ਚ ਬੈਠ ਜਾਂਦੇ ਨੇ, ਤੇ ਜੇ ਹੋਏ ਘੱਟ ਫੇਰ ਆਪਾਂ ਇਨੋਵਾ ਸੋਚ ਰਹੇ ਆ! ਦੋ ਨੋਵਾ ਕਰਾ ਲਾਂਗੇ!
ਹਾਂਜੀ ਹਾਂਜੀ ਬਾਕੀ ਇੱਕ ਤੁਹਾਡੀ ਫੈਮਿਲੀ ਹੋਜੇ ਏਗੀ ਇੱਕ ਮੇਰੇ ਵੱਲ ਦੀ ਹੋਜੇ ਏਗੀ ਹੋਰ ਦੱਸੋ।
ਨਾਲ਼ੇ ਮੇਰਇਕ ਓਹ ਜਾ ਰਹੇ ਨੇ ਤੇ ਚਾਰ ਉਹ ਚਾਰ ਇੱਧਰ ਮੇਰੇ ਆਲੇ ਹੋ ਗਏ ਅੱਠ ਤੁਹਾਡੇ ਘਰੋਂ ਕਿੰਨੇ ਜਾਣਗੇ।
ਸਾਡੇ ਘਰੋਂ ਵੀ ਹੈ ਚਾਰ ਹੀ ਜਾਣਗੇ ਮੰਮੀ ਮੇਰੀ। ਤੇ ਇਹ ਭਰਾ ਨੂੰ ਲੈ ਲਾਂਗੀ ਆਪਣੇ ਦੋ ਇਹ ਤਿੰਨ, ਤਿੰਨ ਮੈਂ ਹੋ ਗਈ ਤਿੰਨ ਅਸੀ ਹੋ ਗਏ।
ਅੱਛਾ ਅੱਛਾ ਬਸ ਇਹੀ ਹੈਗਾ ਮੈਂ ਉ ਅੱਜ ਪੁੱਛ ਮ ਸੋਚ ਰਹੀ ਸੀ ਮੈਂ ਕਿਹਾ ਸਾਰਿਆਂ ਨੂੰ ਪੁੱਛ ਲੈ ਮੈਨੂੰ ਸਾਰੇ ਬੋਲਦੇ ਨੇ ਬਾਅਦ ਚ ਵੀ ਤੂੰ ਬਿਨਾਂ ਪੁੱਛੇ। ਗਈਏ ਬਿਨਾਂ ਦੱਸੇ ਗਈਏ ਤੇ ਮੈਂ ਕਿਹਾ ਇਸ ਵਾਰੀ ਸਭ ਨੂੰ ਪਹਿਲਾ ਪੁੱਛ ਕੇ ਜਾਵਾਂ ਮੈਂ।
ਇਹ ਤਾਂ ਹੈ ਹੀ ਸਗੋਂ ਤੁਸੀਂ ਬੜਾ ਵਧੀਆ ਕੀਤਾ ਚਲੋ ਯਾਦ ਤਾਂ ਕੀਤਾ। ਹੁਣ ਤੁਸੀਂ ਬਸ ਇਹ ਸਾਡ, ਵੀ ਫਾਈਨਲ ਕਰਦੋ ਅਸੀਂ ਵੀ ਨਾਲ ਹੀ ਚੱਲਣੇ ਆ ਨਾਲੇ ਘਰ ਬਹਿ ਬਹਿ ਕੇ ਕਰਨਾ ਕੀ ਬਹੁਤ
ਉਹੀ ਤੇ ਆਪਾਂ ਖੁਦਾ ਹੀ ਸੋਚਦੇ ਸੀਗੇ ਮੈਂ ਤੇ ਨਾ ਖੁੱਦ ਹੀ ਬਸ ਹੁਣ ਮੇਰੇ ਲਾਸਟ ਇਗਜਾਮ ਸੀਗੇ ਹੁਣ ਥਰਡ ਈਅਰ ਤੇ ਮੈਂ ਕਿਹਾ ਹੁਣ ਬਸ ਖਤਮ ਹੋ ਗਿਆ ਹੁਣ ਮੈਨੂੰ ਦੁਬਾਰਾ ਫਿਸ ਜਾਣਾ ਹੁਣ ਜੋਬ ਵਗੈਰਾ ਜੁਆਇਨ ਕਰਨੀ ਹੈ। ਮੈਂ, ਫੇਰ ਨ ਮੈਨੂੰ ਟਾਈਮ ਮਿਲਣਾ ਹੁਣ ਚੱਲ ਲੋੋ। ਬੇ, ਨ ਜਾਣਾ।
ਹਾਂਜੀ ਇਹ ਤਾਂ ਹੈ ਹੀ ਫੇਿਰ ਬੰਦਾ ਆਪਣੇ ਕੰਮਾਂ ਚ ਉਲਝ ਜਾਂਦਾ। ਨਾ ਬਿਜ਼ੀ ਹੋ ਜਾਂਦੇ ਨੇ ਸਾਰੇ ਆਪਣੇ- ਆਪਣੇ ਕੰਮਾਂ ਚ ਫਿਰ। ਹਮ-ਹਮ ਨਹੀਂ ਠੀਕ ਕੀਤਾ ਤੁਸੀਂ। ਪਲੈਨ ਬਣਾ ਕੇ ਬੜਾ ਵਧੀਆ ਕੀਤਾ ਸਗੋਂ ਨਾਲੇਦਾ। ਆ ਬੰਦੇ ਹੋਣਗੇ ਤੇ ਉਹਨਾ ਆਪਣਾ ਇੰਜੋਏਮੈਂਟ ਜ਼ਿਆਦਾ ਹੋਏਗਾ।
ਹਾਂਜੀ-ਹਾਂਜੀ ਇਹ ਤਾਂ ਹੈ ਹੀ। ਮਤਲਬ ਮੈ ਖੁਦ ਹੀ ਸੋਚ ਰਹੀ ਸੀ ਕਿਉਂਕਿ ਨਾ ਹੁਣ ਛੁੱਟੀਆਂ ਲਾਸਟ, ਹੈਗੀਆਂ ਨੇ ਦੇਖੋ। ਇਸ ਤੋਂ ਬਾਅਦ ਫੇਰ ਜਿਸ ਮੇਰੀ ਛੁੱਟੀ ਹੋਈ ਉਸ ਟਾਈਮ ਤੁਹਾਡੀ ਨੀ ਹੋਣੀ। ਸਾਡੀ ਹੋਏਗੀ ਮੇਰੀ ਨੀ ਹੋਨੀ। ਫੇਰ ਬੰਦਾ ਐ ਚ ਦੇ ਚ ਹੀ ਰਜਾੇਗਾ। ਕਦੋਂ ਜਾਈਏ-ਕਦੋਂ ਜਾਈਏ
ਹਾਂਜੀ ਹਾਂਜੀ ਫਿਰ ਸਾਰੇ ਆਪਣੀ ਆਪਣੀ ਲਾਈਫ ਵਿੱਚ ਬਿਜ਼ੀ ਹੋ ਜਾਂਦੇ। ਨੇ ਨਾ ਇ
ਹਾਂਜੀ ਬਸ ਇਹੀ ਹੋ ਜਾਂਦਾ ਮੈਂ ਤਾਂ ਹਲੇੇ ਇਹੀ ਸੋਚ ਰਹੀ ਸੀ, ਵੀ ਆਪਾਂ ਪਲੈਨ ਕਰੀਏ। ਉੱਥੇ ਵੈਸੇ ਇੰਨੀ ਠੰਢ ਹੈ ਨੀ ਦੇਖੋ। ਜਿੰਨਾ ਆਪਾਂ ਘਿਰਿਆ ਪਤਾ ਮਤਲਬ ਇਨੀ ਵੀ ਨੀ ਮਤਲਬ ਨੋਰਮਲ ਹੈਗਾ ਵੀ ਆਪਾਂ ਨੋਰਮਲ। ਥੋੜੇ ਖਲਕੇ ਕੱਪੜੇ ਸਬਜ਼ੀਆਂ ਤੇ ਲੈ ਜ, ਤਾਂ ਠੀਕ ਆ ਮਤਲਬ ਜੈਕਟਾਂ ਲੈ ਕੇ ਜਾਣ ਦੀ ਲੋੜ ਨੀ ਆ ਤੁਹਾਨੂੰ। ਛੋਟ ਹਲਕੇ ਹਲਕੇ ਸਵੈਟਰ ਲੈ ਜਓ ਚੱਲੇਗਾ ਸਾਡਾ। ਹਾ। ਤੇ ਮੈਂ ਕਿਹਾ ਪਹਿਲੇਾਂ ਹੀ ਮੈਂ ਪੁੱਛ, ਮੈਂ ਦੱਸਦਾ। ਫੇਰ ਆਪਾਂ ਚੱਲੀਏ ਸਭ ਦੀ ਪੈਕਿੰਗ ਤੁਸੀਂ ਕਰਕੇ ਰੱਖੋ ਫੇਰ ਕੋ ਮੇਰੀ ਪੈਕਿੰਗ ਰਹਿ ਗਈ ਐਹ ਰਹ ਗਆ ਔਹ ਰਹ ਗਆ।
ਹਾਂਜੀ ਇਹ ਤਾਂ ਹੈ ਹੀ। ਨਾਲੇ ਆਪਣਾ ਥੋੜੇ ਦਿਨ ਪਹਿਲੇ ਦੱਸ ਦੋ ਨਾ। ਨਾਲ ਹੀ ਤਿਆਰੀ ਹੋ ਜਾਂਦੀ ਹੈ। ਨਾਲੇ ਐਵੇ ਬੇਸਕ ਸ਼ਾਮ ਦੇ ਟਾਈਮ ਹੀ ਠੰਡੀ ਠੰਢਡੀ ਹਵਾ ਚੱਲਦੀ ਹੈ। ਜ਼ਿਆਦਾ ਹੈਨਾ ਬਾਰਿਸ਼ ਪੈ ਜੇ ਕਈ ਵਾਰੀ ਤੇ ਪੈ ਜੇ ਬਾਕੀ,
ਵੈਸੇ ਨੀ ਆ ਉੱਥੇ ਮੈਂ ਨਾ ਉੱਥੇ ਆਪਾਂ ਗਏ ਸੀ ਗੇ ਨਾ, ਤੇ ਇਹ ਵੀ ਗਏ ਸੀ। ਸੀਗੇ ਦੋਸਤ ਵਗੈਰਾ ਵੀ ਸਾਰੇ ਗਏ ਸੀਗੇ। ਉਹ ਸਾਰੇ ਇਹੀ ਕਹਿ ਰਹੇ ਨੇ। ਕਹਿੰਦੇ ਉੱਥੇ ਹੈ ਨੀ। ਹੈ ਨਾ ਵੀ ਤੁਸੀਂ ਆਰਾਮ ਨਾਲ ਜਾ ਸਕਦੇ ਹੋ। ਮੈਂ ਕਿਹਾ ਠੀਕ ਹੈ ਬਾਈ ਫਿਰ ਤਾਂ ਚੱਲ ਜਾਂਦੇ ਆ। ਹ
ਹਾਂਜੀ ਹਾਂਜੀ ਚੱਲਣੇ ਆ। ਹਮ ਇਹ ਤਾਂ ਹੈ ਹੀ ਬੰਦਾ ਨਾ ਬਾਹਰ, ਜਾ ਕੇ ਨਾਲੇ ਮੂਡ ਵੀ ਫਰੈਸ਼ ਹੋ ਜਾਂਦਾ। ਨਾਲੇ ਥੋੜਾ ਟੈਸ਼ਨ ਫ੍ਰੀ ਵੀ ਹੋ ਜਾਂਦਾ। ਨਾਲੇ ਮੌਸਮ ਵਗੈਰਾ ਚੇਂਜ ਹੋਏ ਨਾ ਤੇ ਕਾਫੀ ਫਰਕ ਪੈਂਦਾ।
ਇਹ ਤਾਂ ਹੈ ਹੀ। ਦੇਖੋ ਆਪਾਂ ਹੁਣ ਖੁੱਦ ਸੋਚ ਰਹੇ ਸੀਗੇ ਵੀ ਇੰਨਾ ਟਾਈਮ ਹੋ ਗਿਆ ਵੀ ਆਪਾਂ ਕਿਧਰੇ ਗਏ ਨੀ ਹ। ਤੇ ਵੈਸੇ ਤਾਂ ਆਪਾਂ ਵੈਸੇ ਇੰਨੀ ਵਾਰ ਹੋਵਾਂ ਆ। ਮਸੂਰੀ, ਪਰ ਨਾ ਮਸੂਰੀ ਜਾ ਕੇ ਨਾ ਦਿਲ ਬੜਾ ਲੱਗਦਾ ਹੈ। ਮੈਂ ਕਹਿੰਦੀ ਹ ਇੱਧਰ ਹੀ ਚੱਲਿਆ ਦੁਬਾਰਾ।
ਇਹ ਤਾਂ ਹੈ ਹੀ, ਫੇਰ ਹੁਣ ਨਾਲੇ ਪਤਾ ਲੱਗ ਜਾਏ ਨਾ ਕਿ ਅੱਛਾ-ਅੱਛਾ ਐਸ ਸਪੋਰਟ ਘੁੰਮਣ ਦਾ ਵੇ, ਇੱਥੇ ਹੈ ਜਗ੍ਹਾ ਵੇ। ਆਪਣਾ ਅਤੇ ਕਾਫ਼ੀ ਇਹ ਹੋ ਜਾਂਦਾ ਹੈ, ਕਿ ਚਲੋ ਨਾਲ ਵੀ ਕੋਈ ਬੰਦਾ ਜਾਏ, ਤੇ ਕੋਈ ਦੱਸਣ ਆਲਾ ਤਾਂ ਹੋਏ।
ਜਾਂਦੇ ਰਹਦੇ ਹਾਂ ਨਾ। ਹੁਣ ਮੈਨੂੰ ਸਾਰਾ ਪਤਾ ਹੈ ਵੀ ਪਹਿਲੇਾਂ ਆਪਾਂ ਹੁਣ ਉਤਰਾਂਗੇ ਨਾ, ਫੇਰ ਆਪਾਂ ਜਾਵਾਂਗੇ ਕੈਂਟੀ ਫੋਲ। ਉੱਧਰ ਰਸਤੇ ਦੇ ਵੀ ਜਾਂਦੇ-ਜਾਂਦੇ ਇਹਨਾਂ ਦੇ ਉਹ ਤੁਸੀਂ ਸਾਨੂੰ ਉਹ ਮਿਲ ਜੇਗਾ ਵੀ, ਜਦੋਂ ਆਪਾਂ ਜਾਵਾਂਗੇ। ਤੇ ਤੁਹਾਨੂੰ ਛੱਲੀ ਵਗੈਰਾ ਮਿਲੇਗੀ। ਹੋਰ ਤੁਰਥ ਖਾਣ ਪੀਣ ਦਾ ਸਮਾਨ ਹੁੰਦਾ, ਉਹ ਸਭ ਕੁੱਛ ਉੱਧਰ ਮਿਲ ਜੇਗਾ। ਤੇ ਉੱਪਰ ਨੀਚੇ ਜਾ ਕੇ, ਉੱਧਰ ਘੁੰਮ ਕੇ ਫੋਟੋ ਵਗੈਰਾ ਕਰਵਾ ਕੇ, ਤੇ ਤੇ ਉੱਧਰ ਜਾਵਾਂਗੇ ਨਾ ਤੇ, ਉੱਥੇ ਆਉਂਦੇ ਟਾਈਮ ਹੋਣਗ ਸ਼ੋਪਸ ਵਗੈਰਾ, ਉੱਧਰ ਆਪਾਂ ਕੋਈ ਸਮਾਨ ਜਿਵੇਂ ਲੈਣਾ ਹੈ। ਘਰ ਵਾਸਤੇ ਵੀ, ਕਿਸੇ ਵਾਸਤੇ ਵੀ ਓ ਉਧਰੋਂ ਲੈ ਸਕਦੇ ਹਾਂ, ਤੇ ਉੱਧਰੋਂ ਆਵਾਂ, ਹਾਂ ਬਸ ਫਿਰ ਉ ਉਧਰੋਂ ਆਵਾਂਗੇ, ਫਿਰ ਉੱਧਰੋਂ ਰਸਤੇ ਚ ਆਉਂਦੇ ਨਾ ਇੱਕ ਬੇਕਰੀ ਆਉਂਦੀ ਹੈ। ਉਹਦੀ ਇਨੀ ਅੱਛਾ ਉਹਦਾ ਤੇਰਾ ਮਿਸ ਇੰਨਾ ਅੱਛਾ ਹੈ ਨਾ, ਉਹ ਤਾਂ ਕਿਧਰੇ ਨੀ ਆਾਇਆ ਮੈਂ, ਉਵੇਂ ਦਾ ਇੰਨਾ ਵਧੀਆ ਹੈਗਾ ਹੈ, ਉੱਧਰ। ਤੇ ਉਸ ਤੋਂ ਬਾਅਦ ਆਪਣਾ ਮੋਲ ਰੋਡ ਹੈ ਹੀ। ਉੱਧਰ ਇੰਨਾ ਅੱਛਾ ਸਮਾਨ ਮਿਲਦਾ ਹੈ। ਤੇ ਹੋਰ ਉੱਥੇ ਵੀ ਘੁੰਮਣ ਫਿਰਨ ਦੀ ਜਗਾ, ਫਿਰ ਉਸਤ ਤੋਂ ਬਾਅਦ ਆਪਾਂ ਵੈਸੇ ਗਏ ਸੀ, ਪਿਛਲੀ ਵਾਰ। ਤੇ ਆਪਾਂ ਨਾ ਜਿਵੇਂ ਸਕੂਟੀਆਂ ਰੈਂਟ ਕਰ ਲੈਂਦੇ ਨੇ ਉੱਥੇ। ਵੀ ਜਿਵੇਂ ਚੱਲਣਾ ਨਾ ਹੋਵੇ ਨਾ, ਤੇ ਲਿੱਤੀ ਅਤੇ ੳਪ ਉੱਪਰ ਚਲੇ ਗਏ ਸੀ। ਉੱਪਰ ਨਾ ਪਹਾੜੀਆਂ ਚ ਹੀ ਉੱਧਰ ਚਲਾ ਕੇ, ਉੱਧਰ ਹੋਰ ਅੱਗੇ ਕੈਫੇ ਵਗੈਰਾ ਹੈਗੇ ਸੀ। ਜਿਵੇਂ ਆਪਾਂ ਫੋਟੋ ਫੁਟੋ ਵਾਸਤੇ ਜਾਂਦੇ ਹਾਂ ਨਾ, ਉਹ ਸਭ ਕੁੱਛ ਸੀਗਾ। ਇੰਨਾ ਉੱਥੇ ਮਜ਼ਾ ਆਇਆ। ਅਸੀਂ ਤਾਂ ਗਏ ਸੀ ਦੇਖੋ ਦੋ ਦਿਨ ਚ ਆਪਾਂ ਵਾਪਿਸ ਆ ਗਏ ਸੀ। ਇਹ ਸਭ ਕੁਛ ਆਪਾਂ ਦੋ ਦਿਨ ਚ ਕੀਤਾ ਸੀ ਤੇ ਅਸੀਂ ਕਹਿ ਰਹੇ ਸੀ, ਹਏ ਇਹ ਰਹਿ ਗਿਆ-ਇਹ ਰਹਿ ਗਿਆ। ਤੇ ਹੁਣ ਅਸੀਂ ਸੋਚ ਰਹੇ ਤਿੰਨ ਚਾਰ ਦਿਨ ਜਾਈਏ ਬੀ ਬੰਦਾ, ਉੱਥੇ ਥੋੜਾ ਟਾਈਮਸ ਪਿੰਡ ਕਰਕੇ ਆਏ, ਹਨਾ।
ਹਾਂਜੀ। ਇਹ ਤਾਂ ਹੈ ਹੀ ਨਾਲੇ ਇੱਕ ਦਿਨ ਤਾਂ ਆਪਣਾ ਆਉਣ ਜਾਣ ਵਿੱਚ ਹੀ ਜ-ਲੱਗ ਜਾਂਦਾ ਹੈ। ਬੰਦਾ ਜਾਏ, ਥੋੜੀ ਰੈਸਟ ਕਰੇ, ਥੱਕਿਆ ਵੀ ਤਾਂ ਹੁੰਦਾ ਹੈ। ਫਿਰ ਬੰਦਾ, ਫਿਰ ਕਿੱਥੇ, ਹਾਂਜੀ, ਇਹ ਤਾਂ ਹੈ ਹੀ।
ਪਰ ਅਸੀਂ ਇੱਕ ਵਾਰ ਕੀਤਾ ਸੀਗਾ ਐਵੇਂ, ਕਿ ਨਾ ਅਸੀਂ ਸਵੇਰੇ ਗਏ ਸੀਗੇ। ਮੇਰੇ ਨਾ ਸਕੂਲ ਕਾਲਜ ਦੀ ਟ੍ਰਿਪ ਸੀਗੀ ਤੇ ਉਹ ਮਜ਼ੂਰੀ ਦੀ ਸੀ, ਤੇ ਅਸੀਂ ਸਵੇਰੇ ਨਿਕਲੇ ਸੀ। ਇਹ ਇੱਧਰੋਂ, ਮਤਲਬ ਪੰਜ ਵਜੇ, ਛੇ ਵਜੇ ਦੇ ਕਰੀਬ ਆਪਾਂ ਨਿਕਲੇ ਤੇ ਉੱਥੇ ਪਹੁੰਚੇ ਅ ਆਪਾਂ ਗਿਆਰਾਂ ਕੁ ਵਜੇ ਤੇ ਆਪਾਂ ਵਾਪਿਸ ਨਿਕਲੇ ਗਏ ਸੀਗੇ, ਸ਼ਾਮੀ ਅੱਠ ਵਜੇ। ਇੱਕ ਵਜੇ ਆਪਾਂ ਘਰ ਆਏ ਸੀ ਰਾਤੀ ਇੱਕ ਦਿਨ ਚ। ਆਪਾਂ ਮਸੂਰੀ ਆਣਾ-ਜਾਣਾ, ਘੁੰਮਣਾ-ਫਿਰਨਾ ਸਭ ਕਰ ਲਿਆ ਜੀ। ਮੋਲ ਰੋਡ ਵੀ ਘੁੰਮਲੀ, ਕੈਂਮਟੀ ਫੋਲ ਵੀ, ਇੱਧਰ ਉੱਧਰ ਘੁੰਮ ਕੇ, ਖਾ ਪੀ ਕੇ ਫਟਾਫਟ ਵਾਪ ਮੈਂ ਕਿਹਾ ਇੰਨਾ ਕੋ ਇੰਨੀ ਜਲਦੀ ਤੱਕ ਕਦੇ ਨਹੀਂ ਘੁੰਮਿਆ ਸੀ
ਹਾਂਜੀ ਇਹ ਤਾਂ ਹੈ ਹੀ ਨਾਲੇ ਕਈ ਵਾਰੀ ਨਾ ਪੇਰੈਂਟਸ ਅਲਾਓ ਨੀ ਕਰਦੇ ਰਾਤੀ ਰੁਕ ਕਣ ਵਾਸਤੇ ਉਹਨਾ ਨੂੰ ਵੀ ਟੈਨਸ਼ਨ ਹੁੰਦੀ ਕਦੋਂ ਤੱਕਣ ਆਓਗੇ
ਹਾਂ ਮੇਰੇ ਤਾਂ ਘਰਦੇ ਤੁਸੀਂ ਆ ਦੇਖੋ ਮੇਰੇ ਤਾਂ ਪਿੱਛੋਂ ਫੋਨ ਤੇ ਫੋਨ ਵੱਜੀ ਜਾ ਰਹੇ ਸੀ ਵੈਸੇ ਨਹੀਂ ਵੱਜਦੇ ਮਤਲਬ ਵੈਸੇ ਕਿ ਜਿਵੇਂਹ ਕਿ ਪਹੁੰ ਨਿਕਲ ਕੇ ਨਿਕਲਦੇ ਟਾਈਮ ਨਾਲ ਫੋਨ ਕਰਦੀ ਮੈਂ ਠੀਕ ਹੈ ਫੋਨ ਕਰਤਾ ਮੈਸੇਜ ਗਿਐ ਮੈਂ ਫੋਨ ਨਹੀਂ ਕਰਿਆ ਮੈਂ ਕਿਹਾ ਸੁੱਤੇ ਉਹਨੂੰ ਸੁ ਤੇ ਰੋਜ਼ ਮੈਸੇਜ ਕਰਦੀ ਪਈ ਆ ਮੈਂ ਤੇ ਉੱਧਰ ਫੇਰ ਉੱਠ ਕੇ ਫਿਰ ਫ਼ੋਨ ਆਯੈ ਕਹਿੰਦੇ ਕਿੱਧਰ ਪਹੁੰਚਿਓ ਮੈਂ ਕਿਹਾ ਇਧਰ ਕਹਿੰਦੇ ਅੱਛਾ ਠੀਕ ਹੈ ਫੇਰ ਜਿੱਥੇ ਪਹੁੰਚ ਗਏ ਮੈਂ ਫੋਨ ਕੀਤਾ ਮੈਂ ਕਿਹਾ ਦੇਖੋ ਇੱਥੇ ਮੈਂ ਵੀਡੀਓ ਕਾਲ ਕੀਤੀ ਮੈਂ ਕਿਹਾ ਦੇਖੋ ਕਹਿੰਦੇ ਹੋਰ ਠੀਕ ਹੈ ਸਭ ਕੁੱਛ ਮੈਂ ਕਿਹਾ ਕਹਿੰਦੇ ਕੁੱਛ ਲੈਣਾ ਹੋਏ ਨਾ ਲੈ ਲੀ ਵੀ ਪੈਸੇ ਹੈ ਨਾ ਤੇਰੇ ਕੋਲ ਦਿਤੇ ਸੀਗੇ ਲੈ ਕੇ ਗਈਏ ਨਾ ਮੈਂ ਕਿਹਾ ਹਾਂ ਤੇ ਕਹਿੰਦੇ ਅੱਗੇ ਫੇਰ ਕਹਿੰਦੇ ਕੁੱਛ ਅਗਰ ਘੱਟ ਪੈ ਜਾਣ ਤੇ ਦੱਸਦੀ ਵੀ ਆਪਾਂ ਔਨਲਾਈਨ ਪਾ ਦਾਂਗੇ ਤੈਨੂੰ ਤੇ ਮੈਂ ਠੀਕ ਹੈ ਉਸਤਾਦ ਵਾਰ ਵਾਰ ਫੇਰ ਜਦ ਵੈਸੇ ਪੂਰਾ ਦਿਨ ਨਹੀਂ ਆਇਆ ਫਿਰ ਜਦ ਚੱਲਣ ਲੱਗੇ ਹਾਂ ਆ ਗਿਆ ਚੱਲ ਗਈ ਮੈਂ ਕਿਹਾ ਹਾਂ ਕਹਿੰਦੇ ਰੋਟੀ ਖਾਲੀ ਜ਼ੀਰਾ ਦੀ ਮੈਂ ਖਾਣੀ ਹਾਲੇ ਫਿਰ ਦੁਬਾਰਾ ਆਇਆ ਰੋਟੀ ਖਾਲੀ ਨਾ ਮੈਂ ਕਿਹਾ ਹਾਂ ਹਾਂ ਖਾਲੀ ਫੇਰ ਆਇਆ ਕਿੱਧਰ ਪਹੁੰਚੇ ਹੋ ਮੈਂ ਕਿੱਹਾ ਇਧਰ ਫਿਰ ਜ ਦ ਤਕ ਮੈਂ ਘਰ ਨਹੀਂ ਆਈ ਨ ਤਦ ਤੱਕੱ ਉਠੇ ਹੋਏ ਸੀਗੇ ਸਾਰੇ ਫੇਰ ਮੈਂ ਆ ਗਈ ਨਾ ਮੈਂ ਆ ਕੇ ਰੱਖਿਆ ਫੋ ਮੈਂ ਇੱਧਰ ਬੈਠੀ ਆ ਕੇ ਕਹਿੰਦੇ ਪਾਣੀ ਪੂਣੀ ਦਿੱਤਾ ਕਹਿੰਦੇ ਖਾਂ ਪੀ ਆਈ ਐ ਮੈਂ ਕਿਹਾ ਹਾਂ ਚੱਲ ਸੋ ਜਾ ਉਸ ਤੋਂ ਬਾਅਦ ਸੁੱਤੇ ਨੇ ਸਾਰੇ ਉਹ ਵੀ ਮੈਂ ਡੇਢ ਵਜੇ ਤੱਕ ਆਈ ਸੀਗੀ ਮੈਂ ਮੈਂ ਕਿਹਾ ਤੁਸੀਂ ਮੇਰੇ ਭਰੋਸੇ ਕਿਉਂ ਬੈਠੇ ਹੋਏ ਸੀਗੇ ਮੈਂ ਕਿਹਾ ਮੇਰੇ ਕੋਲ ਚਾਬੀ ਸੀ ਮੈਂ ਆ ਜਾਂਦੀ ਆਪਣੇ ਆਪ
ਇਹ ਤਾਂ ਹੈ ਹੀ ਨਾਲੇ ਉਹਨਾ ਨੂੰ ਫਿਰ ਟੈਨਸ਼ਨ ਹੋ ਜਾਂਦੀ ਚਲ ਇਨੇ ਰੋਟੀ ਖਾਧੀ ਨੀ ਖਾਧੀ ਅਸੀਂ ਫੋਨ ਕਰਕੇ ਪੁੱਛ ਲਈਏ ਠੀਕ ਹੈ ਨਹੀਂ ਹੁਣ ਇਸ ਵਾਰੀ ਅਸੀਂ ਪੇਰੈਂਟਸ ਨਾਲ ਈ ਚੱਲਣੇ
ਹਾਂ ਹਾਂ ਬੱਸ ਕਈ ਵਾਰੀ ਉਹੀ ਸੋਚ ਹੀ ਰਹੇ ਸੀਗੇ ਤੇ ਨਾਲੇ ਇਸ ਵਾਰੇ ਪਤਾ ਕੀ ਛੁੱਟੀਆਂ ਵੀ ਚੱਲ ਹੀ ਰਹੀਆਂ ਨੇ ਇਸ ਟਾਈਮ ਤੇ ਇੰਜੋਏ ਕਰਨਾ ਹੀ ਹੈ
ਹਾਂਜੀ ਹਾਂਜੀ ਸਗੋਂ ਇਹ ਤਾਂ ਬੜਾ ਵਧੀਆ ਪਲੈਨ ਏ ਆਪਾਂ ਸਾਰੇ ਚੱਲਨੇ ਹਾਂ ਇਕੱਠੇ ਹੋ ਕੇ ਹੈਨਾ
ਹਮ ਉਹੀ ਮੈਂ ਕਹਿ ਹੀ ਨਹੀਂ ਸੀ, ਕਿਉਂਕਿ ਨਾ ਇੱਕ ਤਾਂ ਨਾ ਜਿਹ ਜਗ੍ਹਾ ਸਾਨੂੰ ਪਤਾ ਹੋਵੇ, ਨਾ ਨਾਲ ਇੰਨੀ ਨੇੜੇ ਹੋਵੇ ਸਾਡੇ ਉੱਧਰ ਜਾਣੇ ਦਾ ਸਵਾਦ ਵੀ ਜ਼ਿਆਦਾ ਹੈ ਵੀ ਪਤਾ ਹੀ ਹੈ। ਜਿਹੜੀ ਕਿਹੜੀ ਚੀਜ਼ ਕਿੱਥੇ ਮਿਲੇਗੀ ਜਿਹੜੀ ਚੀਜ਼ ਬਿਲਕੁਲ ਹੀ ਅੰਜਾਨ ਹੋਵੇ।, ਮੈਨੂੰ ਉੱਥੇ ਘੁੰਮਣ ਦਾ ਇਨਾ ਮਜ਼ਾ ਨਹੀਂ ਆਉਂਦਾ ਵੀ। ਲੋਕਾਂ ਨੂੰ ਪੁੱਛ- ਪੁੱਛ ਕੇ ਜਾਓ,
ਇਹ ਤਾਂ ਹੈ ਹੀ ਨਾਲੇ ਰਸਤਾ ਰੁਸਤਾ ਭੁੱਲ ਜਾਓ, ਆਪਣਾ ਫੇਰ ਬਾਅਦ ਵਿੱਚ ਫ਼ਿਰ ਦੁਬਾਰਾ ਪੁੱਛ ਪਿੱਛੋਂ ਬੰਦਾ ਕਨਫਿਊਜ ਹੀ ਹੁੰਦਾ ਰਹਿਦਾ।
ਸਹੀ ਗੱਲ ਹੈ।
ਹਾਂਜੀ -ਹਾਂਜੀ
ਚਲੋ ਠੀਕ ਹੈ ਫੇਰ ਮੈਂ ਦੱਸਦੀ ਹਾਂ, ਤੁਹਾਨੂੰ ਜੇ ਜਿਵੇੰ ਹੋਵੇਗਾ, ਨਾ ਹਾਂਜੀ -ਹਾਂਜੀ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ, ਹਾਂਜੀ।